ਹਾਂਜੀ -ਹਾਂਜੀ, ਮੈਮ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਹੈ?
ਵਧੀਆ, ਤੁਸੀਂ ਸੁਣਾਉ?
ਮੈਂ, ਵੀ ਵਧੀਆ।
ਕੀ ਕਰਦੇ, ਹਾਂਜੀ -ਹਾਂਜੀ, ਘਰ ਹੀ ਸੀ।
ਅੱਛਾ, ਕੀ ਕਰ ਰਹੇ ਸੀ?
ਕੁਛ ਨਹੀਂ, ਬਸ ਬੈਠੇ ਹੀ ਸੀ।
ਓਕੇ, ਤੇ ਰੋਟੀ- ਪਾਣੀ ਬਣਾ ਲਿਆ?
ਹਾਂਜੀ, ਮੰਮਾ ਬਣਾਉਂਦੇ ਪਏ ਨੇ।
ਅੱਛਾ, ਮੰਮੀ
ਹਾਂਜੀ।
ਅੱਜ ਮਤਲਬ, ਕਿ ਕਰੇਲੇ ਬਣਾਏ ਸੀ ਔਰ ਸਵੇਰੇ ਰਾਜਮਾਂ ਬਣਾਏ ਸੀ, ਉਹ ਪਏ ਦੇ ਸੀ, ਉਹਨਾਂ ਦੀ ਖਾ ਲਾਂਗੇ।
ਹਮ। ਹੋਰ, ਤੁਹਾਡੀ ਛੋਟੀ ਭੈਣਾਂ ਦੇ ਹੋ ਗਿਆ, ਸਕੂਲ ਦਾ ਕੰਮ ਸਾਰਾ ਕੰਪਲੀਟ?
ਹਾਂਜੀ -ਹਾਂਜੀ, ਹਾਂਜੀ ਹੋ ਗਿਆ।
ਅੱਛਾ, ਤੇ ਉਹਨਾਂ ਦੇ ਜਿਹੜੇ ਪ੍ਰੋਜੈਕਟ ਵਰਕ ਮਿਲੇ ਹੋਏ ਸੀ, ਉਹ ਫਿਰ ਲਏ ਸੀ ਤੁਸੀਂ?
ਨਹੀਂ- ਨਹੀਂ, ਉਹ ਨਹੀਂ ਕੀਤੇ ਇਹਨਾਂ ਨੇ।
ਅੱਛਾ, ਪ੍ਰੋਜੈਕਟ ਵਰਕ ਨਹੀਂ ਕੀਤਾ?
ਨਾ -ਨਾ।
ਕਿ, ਮੈਨੂੰ ਸਗੋਂ ਏ ਸੀ, ਮੈਂ ਕਿਹਾ ਜ ਪ੍ਰੋਜੈਕਟ ਵਰਕ ਤੁਸੀਂ ਕਰਾਇਆ ਹੋਏਗਾ? ਤੇ, ਮੈਂ ਤੁਹਾਡੇ ਕੋਲੋਂ ਹੀ, ਕੁਛ ਪੁੱਛ ਲਵਾਂਗੀ।
ਨਹੀਂ -ਨਹੀਂ, ਨਹੀਂ ਕਰਾਇਆ।
ਹਮ, ਉਹੀ ਨਾ ਪ੍ਰੋਜੈਕਟ ਵਰਕ ਦਾ ਬੜਾ ਉਹ ਹੁੰਦਾ, ਬਾਕੀ ਕੰਮ ਤਾਂ ਹੋ ਜਾਂਦਾ, ਪ੍ਰੋਜੈਕਟ ਵਰਕ ਚ ਏ ਹੁੰਦਾ ਕਿ, ਹੁਣ ਇਹ ਲੈ ਕੇ ਆਓ, ਉਹ ਲੈ ਕੇ ਆਓ, ਫਿਰ ਬਣਾਓ। ਹਾਂ, ਬਹੁਤ ਟਾਈਮ ਲੈਂਦਾ ਉਹ। ਹੋਰ, ਘਰ ਸਭ ਠੀਕ?
ਹਾਂਜੀ, ਸਭ ਠੀਕ, ਤੁਸੀਂ ਕੀ ਕਰਦੇ?
ਕੁਛ ਨੀ, ਮੈਂ ਵੀ ਬਸ ਵਿਹਲੀ ਸੀ। ਤੇ ਮੈਂ ਕਿਹਾ, ਚੱਲ ਫੋਨ ਕਰਾਂ ਥੋੜਾ ਬੱਚਿਆਂ ਦਾ ਕੰਮ ਸੀ, ਤੇ ਤਾਂ ਮੈਂ ਕਿਹਾ ਕਿ ਪ੍ਰੋਜੈਕਟ ਵਰਕ ਦਾ ਪੁੱਛਦੀ ਹਾਂ।
ਅੱਛਾ, ਮੌਸਮ।
ਮੌਸਮ ਤਾਂ ਬਈ ਬਹੁਤ ਗਰਮੀ ਹੈ, ਅੱਜ ਸਗੋਂ ਏਦਾਂ ਹੋਇਆ। ਸਵੇਰੇ ਮਤਲਬ, ਪਹਿਲੇ ਧੁੱਪ ਨਿਕਲੀ ਹੋਈ ਸੀ। ਫਿਰ ਅਚਾਨਕ ਹੀ, ਕਾਫ਼ੀ ਤੇਜ਼ ਬੱਦਲ ਆਇਆ, ਔਰ ਬਾਰਿਸ਼ ਵੀ ਕਾਫ਼ੀ ਤੇਜ਼ ਆਈ ਹੈ। ਇੱਕ ਘੰਟਾ, ਮੇਰੇ ਹਿਸਾਬ ਨਾਲ ਲਗਾਤਾਰ ਬਾਰਿਸ਼ ਹੋਈ ਹੈ। ਉਸ ਤੋਂ ਬਾਅਦ, ਫੇਰ ਮੌਸਮ ਵੈਸਾ ਹੀ ਹੋ ਗਿਆ, ਸਗੋਂ ਨਾ ਬਾਰਿਸ਼ ਹਾਂਜੀ, ਗਈ ਸੀ ਬਾਰਿਸ਼ ਆਉਣ ਤੋਂ ਬਾਅਦ ਜਦੋਂ ਧੁੱਪ ਨਿਕਲ ਜਾਂਦੀ, ਆ ਨਾ ਉਹ ਬੜਾ ਬੇਕਾਰ ਹੋ ਜਾਂਦਾ ਇੰਨੀ
ਹਾਂ, ਉਹ ਫੇਰ ਹੋਰ ਗਰਮੀ ਹੋ ਜਾਂਦੀ ਏ।
ਹਾਂ, ਉਹੀ ਤੇ ਕਹਿ ਰਹੀ ਆ ਫਿਰ ਉਹਦੇ ਨਾਲ ਨਾ ਹੋਰ ਗਰਮੀ ਹੋ ਜਾਂਦੀ, ਮਤਲਬ ਇੰਨਾ ਬੇਕਾਰ ਸਗੋਂ ਹੀ ਉਹ ਧੁੱਪ ਉਹ ਜਿਆਦਾ ਹੋ ਜਾਂਦਾ।
ਹਾਂ, ਸਵੇਰੇ ਫੇਰ ਠੀਕ ਸੀ, ਹੁਣ ਤੇ ਫੇਰ ਬਿਲਕੁਲ ਹੀ ਹਾਂ, ਤੁਸੀਂ ਕੀਤਾ ਅੱਜ ਆਫੀਸ?
ਔਫਿਸ ਚ ਬਸ ਕੁਛ ਨੀ, ਜੋ ਕੰਮ ਰਹਿੰਦਾ, ਉਹੀ ਸਭ ਕੀਤਾ, ਬਾਕੀ ਅੱਜ ਸੈਟ ਟਰਡੇ ਸੀ ਤੋਂ ਸੈਟਰਡੇ ਨੂੰ ਕੀ ਹੁੰਦਾ ਕਿ ਕਈ ਜੈਸੇ ਮਤਲਬ ਲੋਕਾਂ ਨੂੰ ਛੁੱਟੀ ਹੁੰਦੀ ਹੈ। ਫੋਨ ਵਗੈਰਾ ਇੰਨੇ ਜੈਦਾ ਪਿਕਅਪ ਨੀਂ ਹੁੰਦੇ। ਤੋਂ ਸੈਟਰਡੇ ਥੋੜਾ ਇੰਜ ਹੀ ਜਾਂਦਾ ਏ ਮਤਲਬ ਵੇਲਾ ਹੀ ਹੁੰਦਾ ਬੰਦਾ ਕੋਲ ਸੁਣਿਆ ਸਬ ਜਲਦੀ ਖ਼ਤਮ ਹੋ ਜਾਂਦੀ ਹੈ।
ਹਾਂ, ਹਾਂ।
ਤੂੰ ਇਦਾਂ ਸੈਟਰਡੇ ਨੂੰ ਸਗੋਂ ਇਦਾਂ ਅਪਾਂ ਤੇ ਇਹ ਕਹਿੰਦੇ ਆਂ ਕਿ ਸੈਟਰਡੇ ਦੀ ਛੁੱਟੀ ਹੋ ਜੇ ਤੇ ਓਹ ਜੈਦਾ ਵਧੀਆ ਏ ਕਿਉਂਕਿ ਸੈਟਰਡੇ ਨੂੰ ਨਾ ਮਤਲਬ ਤੁਸੀਂ ਸੋਚੋ ਨੌ ਵਜ ਵਾ ਸਾਢੇ ਨੌ ਤੋਂ ਲੈ ਕੇ ਛੇ ਵਜੇ ਤੱਕਣ ਬੈਣਾ ਔਰ ਜੇ ਬੰਦਾ ਕੋਈ ਸਾਹਮਣੇ ਵਾਲਾ ਬੰਦਾ ਕੋਈ ਗੱਲ ਹੀ ਨੀ ਕਰੇਗਾ ਤੇ ਕਿਸ ਤਰ੍ਹਾਂ ਬੰਦਾ ਓਹ ਟਾਈਮ ਪਾਸ ਓਹ ਕਰੇਗਾ। ਹਾਂ ਐਵੀ ਏ। ਥੱਕ ਜਾਂਣੇ ਆਂ ਤੇ ਹੋਈ ਨਾ ਕੰਮ ਹੁੰਦਾ ਰਏ ਕਿ ਬਈ ਟਾਈਮ ਦੇਣਾ। ਤੇ ਕੁੱਛ ਸਮਝਾਣਾ ਕਿਸੀ ਨੂੰ। ਫਿਰ ਤਾਂ ਹੋ ਜਾਂਦਾ ਏ ਦਿਨ ਪਾਸ। ਵਰਨਾ ਬੜਾ ਔਖਾ ਹੁੰਦਾ।
ਕਿਧਰੇ ਘੁੰਮਣ-ਘੁੰਮਣ
ਦੇਖੋ ਅਸੀਂ ਗਏ ਸੀ ਹੁਣੇ ਤੇ ਆਏ ਆਂ ਬਾਸ ਹਜੇ ਇੱਕ ਦੋ ਦਿਨ ਹੀ ਹੋਏ ਆਇਆ ਆਇਆ। ਕੱਲ ਮੈਂ ਔਫਿਸ ਜੌਇਨ ਕੀਤੈ ਹਫ਼ਤੇ ਵਸਤੇ ਤਾਂ ਅਸੀਂ ਬਾਰ ਹੀ ਸੀ।
ਤੇ ਤੁਸੀਂ ਕਿੱਥੇ ਗਏ ਸੀ?
ਅਸੀਂ ਹੇਮਕੁੰਟ ਸਾਹਿਬ ਗਏ ਸੀ ਹੇਮਕੁੰਟ ਸਾਹਿਬ ਗਏ। ਫਿਰ ਆਪਾਂ ਬਦਰੀਨਾਥ ਗਏ ਫਿਰ ਓਥੋਂ ਹੀ ਹੋ ਸੀ। ਬਦਰੀਨਾਥ ਤੋਂ ਅੱਗੇ ਸਿੱਖ ਵਿਲੇਜ ਜਿਨੂੰ ਬੋਲਦੇ ਇੰਡੀਆ ਦਾ ਫਸਟ ਵਿਲੇਜ।
ਅੱਛਾ ਚੜਦੇ ਸੀ?
ਹਾਂਜੀ, ਬਸ ਬਾਬਾ ਜੀ ਨੇ ਚੜਾ ਈ ਦਿੱਤਾ।
ਅੱਛਾ ਹੋ ਗਿਆ ਸੀ?
ਹਾਂ, ਇਹ ਸੀ ਨਾ ਆਪਾਂ ਮਤਲਬ ਪੂਰੇ ਹਾਂ ਹਾਂ ਆਪਾਂ ਮਤਲਬ ਪੂਰੇ ਮੈਂ ਅਪ ਸਾਡੀ ਫੈਮਿਲੀ ਗਈ ਸੀ ਮੈਂ ਮੰਮੀ- ਪਾਪਾ ਪਾ ਮੇਰਾ ਭਰਾ ਓਧਰੋਂ ਫਿਰ ਮੇਰੇ ਮਾਸੀ ਹੁਣੀ ਵੀ ਗਏ ਸੀ ਔਨਾਂ ਦੇ ਬੱਚੇ। ਔਨਾਂ ਦੀਆਂ ਨੂਹਾਂ ਪੋਤਰੇ ਦੋਨੋ ਮਾਸੀ ਜੀ ਖੁਦ ਫਿਰ ਮੇਰੇ ਮਾਮਾ ਜੀ ਦਾ ਮੁੰਡਾ ਗਿਆ ਸੀ। ਸੀ ਮਾਸੀ ਦਾ ਮੁੰਡਾ ਗਿਆ ਸੀ ਮਤਲਬ ਅਸੀਂ ਮਿਲਾ ਕੇ ਤੇਰਾਂ ਜਣੇ ਹੈਗੇ ਸੀ ਸੀ ਫਿਰ ਬੱਚੇ ਦੋ ਅਲੱਗ ਮਤਲਬ ਏਦਾਂ ਆਪਾਂ ਹੈ ਸੀ, ਤੇ ਉਹ ਇੱਕ ਦੂਜੇ ਦੇ ਸਾਥ ਦੇ ਨਾਲ ਫਿਰ ਚਲਦੇ ਰਹੇ। ਜਿੱਦਾਂ ਕੋਈ ਅੱਗੇ ਨਿਕਲ ਗਿਆ ਕੋਈ ਪਿੱਛੇ ਹੈ ਵੇਟ ਕਰਦਾ ਹੋਇਆ। ਏਦਾ ਬਈ ਇੱਕ-ਦੂਜੇ ਨੂੰ ਦੇਖਦੇ-ਦੇਖਦੇ ਚੱਲਦੇ ਗਏ ਬਸ ਏਦਾਂ ਹੀ ਹੋਜ ਗਿਆ ਮਤਲਬ ਕੱਲੇ ਹੁੰਦੇ ਤਾਂ ਫਿਰ ਹੋਣਾ ਸੀ ਥੋੜਾ। ਬਟ ਹੁਣ ਸਭ ਨਾਲ ਸੀ ਤੋ ਫਿਰ ਉਹ ਉਹਦੇ ਨਾਲ ਸੇਫ ਹੋ ਗਿਆ। ਨਹੀਂ ਨਹੀਂ, ਬਸ ਤੇ ਸੀਗੀ ਹੁਣ ਆਏ ਆ। ਨਹੀਂ ਨਹੀਂ, ਘੋੜੇ ਨੀ ਕੀਤੇ ਸਾਨੂੰ ਐਹ ਸੀ ਨਾ ਕਿ ਬਸ ਹੁਣ ਚਲੋ। ਜੇ ਆਏ ਹਾਂ ਤੇ ਹੁਣ ਫਿਰ ਪੈਦਲ ਯਾ ਤਰ੍ਹਾਂ ਹੀ ਕਰਨੀ ਹੈ। ਹਾਂ, ਜੇ ਜੈਦਾ ਹੋ ਜਾਂਦਾ ਨਹੀਂ ਚੜ੍ਹਿਆ ਜਾਂਦਾ ਤ ਫਿਰ ਚਲੋ ਓਹ ਤੇ ਮਜਬੂਰੀ ਹੋ ਜਣੀ ਸੀ ਪਰ ਜਦ ਤੱਕ ਹਿੰਮਤ ਸੀ ਬਾਬਾ ਜੀ ਨੂੰ ਕੈੰਦੇ ਗਏ ਕਿ ਬਸ ਬਾਬਾ ਜੀ ਨੂੰ ਤੁਸੀਂ ਇਹ ਚੜਾਉਣਾ ਤੁਸੀਂ ਇਹ ਚੜ੍ਹਾਉਣਾ ਕਰਦੇ ਕਰਦੇ ਫਿਰ ਪਹੁੰਚ ਹੀ ਗਏ।
ਹਾਂ ਵੇਸੇ ਔਖੀ ਹੋਏਗੀ ਨਾ ਬਹੁਤ ਜ਼ਿਆਦਾ ਹੀ
ਹਾਂ ਬਈ ਜਿੱਦਾਂ ਗੋਬਿੰਦ ਘਾਟ ਤੋਂ ਜਿਹੜਾ ਗੋਬਿੰਦ ਧਾਮ ਜਾਣਾ ਸੀ ਉਹ ਚੜਾਈ ਸੀ ਬਈ ਸਿੱਧੀ ਵੀ ਸੀ ਥੋੜੀ ਚੜਾਈ ਵੀ ਸੀ। ਕਿੱਥੇ ਥੋੜਾ ਉਤਰਣ ਵਾਲਾ ਵੀ ਆ ਜਾਂਦਾ ਸੀ ਰਸਤਾ
ਹਾਂ ਮਤਲਬ ਚੜਾਈ ਵੀ ਤੇ ਬਿਲਕੁਲ ਸਿੱਧੀ ਓਈ ਸੀ।
ਨਹੀਂ, ਨਹੀਂ ਗੋਬਿੰਦ ਘਾਟ ਤੋਂ ਗੋਬਿੰਦ ਧਾਮ ਵਾਲੀ ਸਹੀ ਸੀ ਮਤਲਬ ਉਹ ਹਰ ਤਰ੍ਹਾਂ ਦੀ ਵੀ ਸਿੱਧਾ ਵੀ ਚੱਲਣਾ ਹੈ ਚੜ੍ਹਾਈ ਵੀ ਆਏਗੀ ਕਿੱਥੇ, ਕਿੱਥੇ ਮਤਲਬ ਏਦਾਂ ਵੀ ਆਏਗਾ ਕਿ ਤੁਸੀਂ ਥੱਲੇ ਵੀ ਉਤਰਨਾ ਹੈ ਲੇਕਿਨ ਜਿਹੜੀ ਉਸ ਤੋਂ ਬਾਅਦ ਗੋਬਿੰਦ ਧਾਮ ਤੋਂ ਹੇਮ ਤੱਕਦੀ ਸੀ ਨਾ ਉਹ ਚੜਾਈ ਸੀ ਸਿੱਧੀ ਉਹ ਤੇ ਪੱਥਰ ਵੀ ਨਹੀਂ, ਨਹੀਂ ਉਹ ਵੀ ਕੀਤੀ ਦੋਨਾਂ ਚੜ੍ਹਾਈਆਂ ਕੀਤੀਆਂ। ਕਰਨੀ ਕਿਔ ਨਹੀਂ ਸੀ ਹੇਮ ਹਾਂ ਉਹ ਤੇ ਦੋਨਾਂ ਦਾ ਹੀ ਰੁਕਣਾ ਪਿਆ ਸੀ ਰਸਤਾ ਥੋੜਾ ਥੋੜ੍ਹੀ ਹੈ। ਉਹ ਤਾਂ ਇੰਨਾ ਮਤਲਬ ਇੱਕੀਸ ਕਿਲੋਮੀਟਰ ਨੌ ਕਿਲੋਮੀਟਰ ਇੰਨਾ ਰਸਤਾ ਹੈ।
ਹਾਂ ਤੇ ਤੁਸੀਂ ਖਾਣ ਪੀਣ ਦਾ ਘਰੋਂ ਹੀ ਲੈ ਗਿਆ ਸੀ ਉੱਥੋਂ ਵੀ ਕੁਛ ਲੀਤਾ ਸੀ।
ਦੇਖੋ ਚੜਾਈ ਚੜ੍ਹਦਿਆਂ ਵਕਤ ਤੇ ਇਹ ਸੀ। ਕਿ ਆਪਾਂ ਜ਼ਿਆਦਾ ਕੁਛ ਨੀ ਸੀ ਖਾ ਰੇ। ਬਸ ਪਾਣੀ ਪੀਂਦੇ ਸੀ ਜਾਂ ਗਲੂਕੋਜ ਪੀ ਲੈਂਦੇ ਸੀ ਔਰ ਬਾਕੀ ਐਨਰਜੀ ਬਸ ਤੇ ਕਿਥੇ ਚੋਕਲੇਟਸ ਵਗੈਰਾ ਸੀ ਸਾਡੇ ਕੋਲ ਚੋਕਲੇਟਸ ਹੋ ਗਈ ਡਰਾਈਵ ਫਰੂਟ ਹੋਗਿਆ ਟੋਫੀਸ ਹੋ ਗਈ ਤ ਏਦਾਂ ਦੀ ਚੀਜ਼ਾਂ ਈ ਯੂਜ ਕਰਦੇ ਪਏ ਸੀ। ਕਿਉਂਕਿ ਜ਼ਿਆਦਾ ਖਾ ਕੇ ਵੀ ਬੰਦਾ ਫਿਰ ਨਾ ਚੜ੍ਹ ਨਹੀਂ ਪਾਉਂਦਾ।
ਹਾਂ ਇਹ ਵੀ ਐ।
ਦਾ ਇਹ ਹੈ ਕਿ ਪਹਾੜਾਂ ਦੇ ਵਿੱਚ ਤਾਂ ਵੈਸੇ ਹੀ ਥੋੜੀ ਪ੍ਰੋਬਲਮ ਵੀ ਹੋ ਜਾਂਦੀ ਹੈ। ਤ ਇਸ ਕਰਕੇ ਫਿਰ ਥੋੜਾ ਲਾਈਟ ਹੀ ਖਾਂਦੇ ਪਏ ਸੀ। ਪਰ ਕੀ ਸੀ ਕਿ ਹਾਂ ਜਦੋਂ ਜ਼ਿਆਦਾ ਦੇਰ ਹੋ ਗਈ ਫਿਰ ਕਿੱਥੇ ਰੁਕ ਗਏ ਚਾਹ ਪੀ ਲ ਤੇਅਸੀ ਸਟੋਰ ਤੇ ਸ਼ੋਪ ਤੇ ਜੇ ਰਸਤੇ ਚ ਜੈਸੇ ਆਂਦੀਆਂ ਸੀ। ਉਹ ਵੀ ਕਾਫ਼ੀ ਦੂਰ, ਦੂਰ ਜਾ ਕੇ ਐਸਾ ਹੁੰਦਾ ਸੀ ਨਾ ਕਿ ਇੱਕ ਜਗ੍ਹਾ ਤੇ ਚਾਰ ਪੰਜ ਸ਼ੋਪਸ ਆ ਗਈਆਂ ਫਿਰ ਅੱਗੇ ਜਾ ਕੇ ਕੋਈ ਹੈ ਹੀ ਨਹੀਂ ਸ਼ੋਪ ਇਹ ਤਾਂ ਹੁੰਦਾ ਸੀ।
ਅੱਛਾ, ਅੱਛਾ ਤੇ ਮਤਲਬ ਤੁਸੀਂ ਖਾਣ ਪੀਣ ਥ ਕੁਛ ਲੈ ਕੇ ਗਏ ਹੀ ਹੋਵੋਗੇ ਮਤਲਬ ਉੱਥੇ ਮਹਿੰਗਾ ਹੀ ਬਹੁਤ ਏ
ਹਾਂ ਮੈਂ ਕਹਿ ਤ ਰਹੀ ਹਾਂ ਤੁਹਾਨੂੰ ਕਿ ਬਿਸਕਿਟਸ ਹੋ ਗਏ ਮਤਲਬ ਛੋਟੀ, ਛੋਟੀ ਚੀਜ਼ਾਂ ਲੈ ਕੇ ਗਏ ਸੀ ਨਾਲ
ਅੱਛਾ, ਅੱਛਾ ਹਾਂ
ਕਿਉਂਕਿ ਉੱਥੇ ਤਾਂ ਇਹ ਹੈ ਨਾ ਕਿ ਉੱਥੋਂ ਦੇ ਲੋਕ ਬ ਹੁਣ ਬੋਲਦੇ ਹੈ। ਕਿਉਂਕਿ ਇੱਕ ਤਾਂ ਚੜ੍ਹਾਈ ਹੈ ਹੁਣ ਉਹ ਵੀ ਸਮਾਨ ਉੱਪਰ ਏਦਾਂ ਖੁਦ ਤੇ ਲੈ ਕੇ ਜਾ ਨਹੀਂ ਸਕਦੇ ਨਾ ਹੀ ਉੱਪਰ ਕੋਈ ਗੱਡੀ ਜਾ ਸਕਦੀ ਹੈ ਤੇ ਉਹਨਾ ਨੂੰ ਵੀ ਘੋੜਿਆਂ ਤੇ ਜਾਂ ਪਿੱਠੂਆਂ ਤੇ ਸਮਾਨ ਲਿਆਣਾ ਪੈਂਦਾ ਉੱਪਰ
ਨਹੀਂ ਮਤਲਬ, ਨਹੀਂ ਮਤਲਬ ਜਾਣਦਾ ਆਇਆ ਟਾਈਮ ਜਾਂਦੇ ਹੋ ਟਾਈਮ ਜਿਆਦਾ ਲੱਗਦਾ ਹੋਣਾ ਔਰ ਆਉਦਿਆਂ ਬਾਕੀ ਪਤਾ ਨੀ ਲੱਗਦਾ ਹੋਣਾ ਕਿ ਬਈ ਇੱਥੇ ਕਿਵੇਂ ਪਹੁੰਚ ਗਏ।
ਹਾਂ ਉਹ ਤੇ ਹੈ ਹੀ ਹੈ ਜਾਣ ਦੇ ਵਕਤ ਟਾਈਮ ਲੱਗਦਾ ਈ ਐ। ਮਤਲਬ ਇਹ ਲਾਲੋ ਕਿ ਇੱਕ, ਇੱਕ ਡੇਢ ਘੰਟੇ ਦਾ ਫ਼ਰਕ ਪੈ ਜਾਂਦਾ। ਕਿਉਂਕਿ ਜਾਂਦੇ ਵਕਤ ਸੀ ਕਿ ਆਪਾਂ ਸਾਹ ਲੈ, ਲੈ ਕੇ ਚੜ੍ਹਦੇ ਪਏ ਸੀ ਕਿ ਬ ਥੋੜਾ ਚੜ੍ਹੇ ਫਿਰ ਕਿੱਥੇ ਬੈਠ ਗਏ ਫਿਰ ਚੜ੍ਹੇ ਫਿਰ ਬੈਠ ਗਏ ਇੱਦਾਂ ਪਰ ਵਾਪ ਵਾਪੀਸ ਆਦੇ ਵਕਤ ਆਪਾਂ ਜ਼ਿਆਦਾ ਨੀ ਰੁਕੇ ਉਹ ਇੱਕ ਦੋ ਜਗ੍ਹਾ ਤੇ ਰੁਕੇ ਹ ਬਸ ਪਰ ਨਾਲੋਂ ਨਾਲ ਵਾਪਿਸ ਆਣਦੇ ਗਏ।
ਤੇ ਕੁਛ ਘਰੋਂ ਲੈ ਕੇ ਨੀ ਮਤਲਬ ਕੁਛ ਉੱਥੋਂ ਲੈ ਕੇ ਨੀ ਆਏ ਕੁਛ ਵੀ ਬੱਚਿਆਂ ਵਾਸਤੇ
ਬੱਚਿਆਂ ਵਾਸਤੇ ਲੈ ਕੇ ਆਉਣੇ ਈ ਆ ਹੁਣ ਉੱਥੇ ਜੇ ਗਏ ਸੀ ਤੇ ਬੱਚਿਆਂ ਨੇ ਫਿਰ ਕਹਿਣਾ ਸੀ ਕਿ ਤੁਸੀਂ ਉੱਥੇ ਗਏ ਓ ਸਾਡੇ ਤੇ ਕੀ ਲੈ ਕੇ ਆਏ ਓ, ਲੈ ਕੇ ਆਏ ਆ ਥੋੜਾ-ਬਹੁਤਾ ਸਮਾਨ
ਅੱਛਾ ਮਤਲਬ ਕੀ-ਕੀ ਲੈ ਕੇ ਆਏ ਤੁਸੀਂ? ਬਲੈਸਲੇਟ।
ਹਾਂ ਏਦਾਂ ਦਾਈ ਸਮਾਨ ਲਿਆਏਂ ਆ ਕਿਉਂਕਿ ਸਾਡੇ ਘਰ ਵੀ ਕੁੜੀਆਂ ਈ ਐ ਨਾਂ। ਦੋ ਕੁੜੀਆਂ ਵਾਸਤੇ ਜਿੱਦਾਂ ਬ੍ਰੇਸਲੇਟ ਹੋ ਗਏ, ਈਅਰ ਰਿੰਗ ਹੋ ਗਏ ਇਹੀ ਸਭ ਸਮਾਨ ਲਿਆਂਦਾ ਐ। ਮੰਮੀ ਉਹਨਾਂ ਵਾਸਤੇ ਓਨ ਜੈਸੇ, ਲੇਡੀਜ਼ ਹੋ ਗਈਆਂ ਉਹਨਾਂ ਵਾਸਤੇ ਫਿਰ ਕੁਛ ਵੈਸਾ ਸਮਾਨ ਲੈ ਲਿਤਾ ਸੁਹਾਗ ਵਾਲਾ, ਮਤਲਬ ਓਦਾਂ ਦੀ ਚੀਜ਼ ਲਿਆਏ ਆਂ ਕਿਉਂਕਿ ਨਾਂ ਸਾਡੇ ਵਿੱਚ ਕਹਿੰਦੇ ਆ ਨਾਂ ਕਿ ਜੇ ਤੁਸੀਂ ਮੰਦਿਰ ਵਗੈਰਾ ਕਿਸੇ ਜਗ੍ਹਾ ਤੇ ਜਾਓ ਤੇ ਫੇਰ ਏਦਾਂ ਦਾ ਸਮਾਨ ਲੈ ਕੇ ਆਣਾ ਚਾਹੀਦੈ। ਫਿਰ ਉਹ, ਲੈ ਕੇ ਆਏ ਸੀ ਮੰਮੀ ਨਾਲ ਸੀ। ਤੇ ਮੰਮੀ ਕਹਿੰਦੇ ਕਿ ਨਹੀਂ ਬਈ ਏ, ਗੱਲ ਐ, ਤੇ ਫੇਰ ਮੈਂ ਕਿਹਾ ਚਲੋ ਠੀਕ ਠੀਕ ਐ ਲੈ ਲੈਂਨੇਂ ਆਂ, ਫੇਰ ਉਹ ਸਾਰਾ ਸਮਾਨ ਲੈ ਕੇ ਆਏ। ਨਈਂ ਤੁਸੀਂ ਖੁਦ ਸੋਚੋ ਨਾਂ ਜੇ ਉਹ ਲੋਕ ਟੈਕਸ ਦੇ ਰਹੇ ਆ। ਉਹਨ ਘੋੜਿਆਂ ਨਾਲ ਉਤੇ ਸਮਾਨ ਜਾਂਦਾ ਪਿਆ ਐ, ਉਸ ਤੋਂ ਬਾਅਦ ਇਹ ਵੀ ਐ ਫੇਰ ਉਹਨਾ ਦੀ ਸੇਲ ਵੀ ਸੀਜਨ ਈ ਐ ਇੱਕ ਤਰ੍ਹਾਂ ਦਾ। ਕਿ ਤਿੰਨ-ਚਾਰ ਮਹੀਨੇਂ ਆ ਜਿਹੜੇ, ਉਸ ਤੋਂ ਬਾਅਦ ਤੇ ਬਰਫ਼ ਪੈ ਜਾਣੀ ਐ। ਦੁਕਾਨਾਂ ਵੀ ਬੰਦ, ਸਭ ਬੰਦ, ਤੋਂ ਸਮਾਨ ਦਾ ਫੇਰ ਰੇਟ ਵੀ ਉਸ ਹਿਸਾਬ ਨਾਲ ਰੱਖਦੇ ਆ।
ਫਿਰ ਤਾਂ ਸੌ ਰੁਪਏ ਦਾ ਇੱਕ ਬਲਾਸਲੇਟ।
ਹਾਂ, ਜਿਹੜਾ ਮਤਲਬ ਨੋਰਮਲ ਬ੍ਰੈਸਲੇਟ ਤੁਹਾਨੂੰ ਇੱਥੋਂ ਵੀਹ-ਤੀਹ ਰੁਪਏ ਦਾ ਮਿਲ ਜੇਗਾ, ਉੱਥੇ ਉਹਨਾਂ ਨੇਂ ਸੌ-ਸੌ ਰੁਪਏ ਦਾ ਲਗਾਇਆ ਹੋਇਆ। ਹੋਰ ਉੱਥੇ ਤੁਸੀਂ ਬੋਲ ਨੀਂ ਨਾਂ ਸਕਦੇ, ਕਿ ਬਈ ਇਹ ਚੀਜ਼ ਇੰਨੇ ਦੀ ਐ। ਕਿਉਂਕਿ ਉਹ ਕਹਿ ਈ ਦੇਣਗੇ ਕਿ ਬਈ ਸਾਨੂੰ ਇਹਦੇ ਉੱਤੇ ਟੈਕਸ ਲੱਗ ਕੇ ਆਂਦਾ। ਜਾਂ ਬਈ ਸਾਡੇ, ਬਈ ਸੀਜਨ ਦਾ ਟਾਈਮ ਐ। ਏਦਾਂ ਦੇਂਦਾ। ਪਰ ਉੱਥੇ ਓਪਸ਼ਨਸ ਨਹੀਂ ਐ ਤੁਹਾਡੇ ਕੋ ਕਿ ਤੁਸੀਂ ਬੋਲੋ ਕਿ ਨਹੀਂ ਜੇ ਆਪਾਂ ਤਾਂ ਇੰਨੇ ਦੇਵਾਂਗੇ, ਉੱਥੇ ਤਾਂ ਜਿੰਨੇ ਉਹਨਾਂ ਨੇਂ ਬੋਲੇ ਓਨੇ ਈ ਦੇਣੇ ਪੈਣੇ ਆ।
ਅੱਛਾ, ਅੱਛਾ, ਹਾਂ ਮਤਲਬ
ਬੱਚਿਆਂ ਨੂੰ ਵੀ ਹੁੰਦਾ ਐ ਕਿ ਫ਼ਿਰ, ਬਈ ਗਏ ਆ ਤੇ ਸਾਡੇ ਵਾਸਤੇ ਉੱਥੋਂ ਕੁਛ ਲੈ ਕੇ ਆਏ ਆ। ਹੁਣ ਇਥੋਂ ਲੈਂਦੇ ਤੇ ਉਹਦਾ ਕੁਛ ਓ ਏ ਨਹੀਂ ਸੀ ਹੋਣਾ।
ਹਾਂ।
ਫੇਰ ਇੱਕ-ਇੱਕ ਚੀਜ਼ ਤਾਂ ਲੈ ਕੇ ਆਉਣੀਆ ਈ ਸੀ ਨਾਂ।
ਅੱਛਾ, ਤੁਹਾਡੀ ਮੰਮੀ ਕਿੱਥੇ?
ਮੇਰੀ ਮੰਮਾ ਹਾਂ, ਹੁਣ ਬਸੀ ਤਾਂ ਆਏ ਆ ਤੇ ਹੁਣ ਪ੍ਰਸ਼ਾਦ ਵੀ ਵੰਡਣਾ ਏ ਨਾਂ ਮਤਲਬ ਰਿਸ਼ਤੇਦਾਰਾਂ ਦੇ ਵਿੱਚ। ਤੇ ਉਹ ਥੋੜਾ ਇਸ ਕਰਕੇ ਮਾਰਕੀਟ ਗਏ ਹੋਏ ਆ। ਹਾਂਜੀ, ਚਲੋ, ਠੀਕ ਐ। ਮੈਂ ਵੀ ਵੇਖਾਂ ਨਾਂ, ਕੰਮ। ਮੰਮੀ ਹੈ ਨੀਂ ਫੇਰ ਮੈਨੂੰ ਫੇਰ, ਕਰਨਾ ਪੈਣਾ। ਠੀਕ ਐ ਚਲ।